ਹੈਲੋ, ਸਤਿ ਸ਼੍ਰੀ ਅਕਾਲ ਜੀ। ਹੋਰ? ਵਧੀਆ-ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਮੈਂ ਵਧੀਆ ਤੁਸੀਂ ਕੀ ਕਰ ਰਹੇ ਸੀ।
ਬਸ ਛੱਤ ਤੇ ਆਈ ਆ ਹੁਣੇ ਥੋੜ੍ਹੀ ਮੈਂ ਕਿਹਾ ਚਲੋ ਸੈਰ ਹੋ ਜਾਏਗੀ, ਨਾਲੇ ਥੋੜਾ ਜਿਹਾ
ਹਾਂਜੀ-ਹਾਂਜੀ ਮੈਂ ਵੀ ਉੱਪਰ ਛੱਤ ਤੇ ਹੀ ਆਈ ਸੀ, ਕੱਪੜੇ ਪਏਦੇ ਸੀ ਮੈਂ ਕਿਹਾ ਲੈ ਕੇ ਆਵਾਂ। ਬੱਚਿਆਂ ਨੂੰ ਕਹਿੰਦੀ ਵੀ ਸੀ ਲੈ ਆਓ, ਓ ਜਾਂਦੇ ਹੀ ਨੀ ਪਏ ਬੱਚੇ।
ਹਾਂਜੀ-ਹਾਂਜੀ। ਕੱਢ ਤੁਹਾਡੀ ਨਾ ਆਵਾਜ਼ ਥੋੜੀ ਕੱਟ-ਕੱਟ ਕੇ ਆਖਦੀ ਪਈਏ। ਹਾਂਜੀ। ਹੈਲੋ।
ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਸੀ ਮੈਂ ਕਿਹਾ। ਹਾਂਜੀ।
ਮੈਨੂੰ ਬਿਲਕੁਲ ਸਮਝ ਨੀ ਆ ਰਹੀ ਤੁਹਾਡੀ ਆਵਾਜ਼, ਥੋੜਾ ਮਤਲਬ ਨੈਟਵਰਕ ਤੁਹਾਡਾ ਆਪਣਾ ਠੀਕ